ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜਾ ਦੇ
ਬਹੁਤ ਵਧੀਆ ਜੀ ਤੁਸੀਂ ਸੁਣਾਓ।
ਬਸ ਵਧੀਆ-ਵਧੀਆ ਹੋਰ ਕੀ ਕਰ ਰਹੇ ਸੀ?
ਬਸ ਬੈਠੀ ਸੀ ਅੱਜ ਕਲ। ਪੋਲੂਸ਼ਨ ਬਹੁਤ ਹੋ ਰਿਹਾ ਹੈ ਸੋਚ ਰਹੀ ਸੀ ਦਿਨ ਬ ਦਿਨ ਕਲੂ ਜਾ ਰਿਹਾ ਹਾਂਜੀ। ਜਿੰਨੇ ਕਹਿੰਦੇ ਆ ਜਿੰਨੇ ਘਰਾਂ ਲਈ ਚੱਲ ਨੇ ਮਤਲਬ
ਹਾਂ ਉਹ ਤਾਂ ਹੈ ਇਹ ਦੇਖੋ ਪਹਿਲੇ ਦੇਖੋ। ਉਹ ਹਰੇਕ ਅੱਜ ਸਾਈਕਲ ਹੁੰਦੀ ਸੀ ਨਾਲੇ ਇੱਕ ਸਾਈਕਲ ਹੁੰਦੀ ਸੀ ਸਾਰਾ ਪਰਿਵਾਰ ਚਲਾਉਂਦਾ ਸੀ। ਅੱਜ ਕੱਲ੍ਹ ਜਿੰਨੇ ਮੈਂਬਰ ਨੇ ਘਰ ਦੇ ਨੇ ਜਾਂ ਤਾਂ ਐਕਟਿਵਾ ਹੋਵੇ ਜਾਂ ਬਾਈਕ ਹੋਣਗੇ ਜਾਂ ਕਾਰ ਆਉਣਗੀਆਂ। ਹਰੇਕ ਘਰ ਵਿੱਚ ਦੋ-ਦੋ ਕਾਰਾਂ ਤਿੰਨ-ਤਿੰਨ ਕਾਰਾਂ ਨੇ ਦੋ-ਦੋ ਤਿੰਨ- ਤਿੰਨ ਬਾਈਕ ਨੇ। ਤੇ ਪੋਲਊਸ਼ਨ ਆਪ ਹੀ ਹੋਣਾ ਏ
ਸਹੀ ਗੱਲ ਹੈ ਬਿਲਕੁਲ। ਤੁਹਾਨੂੰ ਪਤਾ ਵਾਤਾਵਰਨ ਵੀ ਸਾਰਾ ਖ਼ਰਾਬ ਹੁੰਦਾ ਹੈ ਹਾਨੀਕਾਰਕ ਹੋ ਰਿਹਾ। ਜਿੰਨਾਂ ਕਰਕੇ ਖਾਣ-ਪੀਣ ਦੀ ਚੀਜ਼ਾਂ ਚ ਵੀ ਗਲਤ ਅਸਰ ਹੋ ਰਿਹੀ ਹੈ ਕਿਉਂਕਿ ਹਵਾ ਚ ਸਾਰਾ ਕੁੱਝ ਹੁੰਦਾ।
ਹਵਾ ਚ ਫੇਰ ਦੇਖੋ ਗਰਮੀ ਕਿੰਨੀ ਵਧਦੀ ਐ। ਪੋਲਿਊਸ਼ਨ ਕਰਕੇ ਹੋ ਰਿਹਾ ਗਰਮੀ ਕਿੰਨੀ ਵੱਧ ਰਹੀ ਹੈ। ਜਮੀਨ ਕਿਵੇ ਸੁੱਕ ਰਹੀ ਹੈ ਹਾਂ ਪੇੜ ਪੌਦੇ ਹੈ ਨਹੀਂ। ਜਾਨਵਰ ਕਿੰਨੇ ਪਰੇਸ਼ਾਨ ਹੋ ਰਹੇ ਨੇ।
ਸਹੀ ਗੱਲ ਹੈ ਬਿਲਕੁਲ। ਚੱਲ ਤੁਹਾਨੂੰ ਪਤਾ ਮਨੁੱਖੀ ਸਿਹਤ ਵੀ ਗੰਭੀਰ ਕਰਕੇ ਹੋ ਰਹੀ ਹੈ ਕੁਦਰਤੀ ਵੱਲੋਂ ਕੁਦਰਤ ਵੱਲੋਂ ਹੀ ਹੋ ਵੀ ਏ
ਉਹ ਤਾਂ ਹੈ ਹੀ ਹੈ ਦੇਖੋ ਪਹਿਲੇ ਕਦੀ ਆਪੇ ਇੰਨੀਆ ਬਿਮਾਰੀਆਂ ਸੁਣੀਆਂ ਨੇ ਅੱਜ ਕੱਲ ਕਿੰਨੀਆਂ ਬਿਮਾਰੀਆਂ ਵੱਧ ਗਈਆਂ ਨੇ ਨਵੀਆਂ ਨਵੀਆਂ ਬਿਮਾਰੀਆਂ ਆ ਗਈਆਂ ਨੇ ਤਾਂ ਹੀ ਹੈ ਕਿ ਆਪਾਂ ਕੁਦਰਤ ਨਾਲ ਖੇਡ ਰਹੇ ਹਾਂ।
ਸਹੀ ਗੱਲ ਹੈ ਬਿਲਕੁਲ ਜਿਹੜਾ ਪੋਲਿਸ਼ਨ ਕਰਕੇ ਹੀ ਤਾਂ ਗਰਮੀ ਜਿਆਦਾ ਐ
ਹਾਂ ਗਰਮੀ ਕਰਕੇ ਫੇਰ ਹੋਰ ਬਿਮਾਰੀਆਂ ਕਿੰਨੀਆਂ
ਉਹ ਬਿਮਾਰੀਆਂ ਵੱਧਦੀਆਂ ਨੇ ਕਿਉਂਕਿ ਆਪਾਂ ਠੰਡਾ ਫਰਿੱਜ ਦਾ ਪਾਣੀ ਪੀਨੇ ਹਾਂ ਜਿਵੇਂ ਥੱਕੇ ਹਾਰੇ ਆਣੇ ਆ ਉਹ ਉਹ ਆਪਾਂ ਨੂੰ ਗਲਤ ਇਫੈਕਟ ਕਰਦਾ।
ਉਹੀ ਤਾਂ ਹੈ ਨਾ ਦੇਖੋ ਪਹਿਲੇ ਕਦੋਂ ਹੁੰਦੇ ਸੀ ਕੋਈ ਫਰਿਜ ਨਹੀਂ ਸੀ ਕੋਈ ਏਸੀ ਨਹੀਂ ਸੀ। ਕੋਈ ਕੁਛ ਨੀ ਸੀ ਲੋਕ ਵੀ ਤੰਦਰੁਸਤ ਸੀਗੇ ਠੀਕ ਸੀਗੇ ਲੋਕ ਛਤਾ ਤੇ ਸੋਣਾ ਜਾਂ ਪੱਖੇ ਥੱਲੇ ਸੋਣਾ ਪੱਖੇ ਵੀ ਕਈ ਵਾਰ ਨਹੀਂ ਸੀ ਹੁੰਦੇ ਪਹਿਲੇ ਜਮਾਨੇ ਚ ਤਾਂ ਲੋਕ ਘਰਾਂ ਦੀਆਂ ਛੱਤਾਂ ਦੇ ਸੌਂਦੇ ਕਿੰਨਾ ਮੌਸਮ ਵਧੀਆ ਹੁੰਦਾ ਸੀ ਆਰਾਮ ਨਾਲ ਹ ਤੇ ਨਾ ਘੜੇ ਦਾ ਪਾਣੀ ਘੜੇ ਪੀਣਾ ਤਾਜ਼ਾ ਪਾਣੀ ਪੀਣਾ ਉਹ ਕਿੰਨਾ ਸ਼੍ਰੀਸ਼ ਜੀ ਰਹਿੰਦਾ ਸੀ ਆਪਣੀ ਮਿੱਟੀ ਨਾਲ ਬੰਦਾ ਜੁੜਿਆ ਰਹਿੰਦਾ ਸੀਗਾ
ਸਹੀ ਗੱਲ ਹੈ ਬਿਲਕੁਲ
ਚਾਟੀਆਂ ਚ ਲੱਸੀ ਚਾਟੀ ਦੀ ਲੱਸੀ ਪੀਣੀ ਉਹ ਕਰਨਾ ਉਹਦੇ ਨਾਲ ਕਿਵੇਂ ਸਰੀਰ ਤੰਦਰੁਸਤ ਰਹਿੰਦਾ ਸੀਗਾ ਅੱਜ ਕੱਲ ਜ ਸਹੂਲਤਾਂ ਹੋ ਗਈਆਂ ਹੋਵੇ ਹੋਵੇ ਬਿਮਾਰੀਆਂ ਕਿੰਨੀਆਂ ਵੱਧ ਗਈਆਂ ਨੇ ਨਵੀਆਂ ਨਵੀਆਂ ਬਿਮਾਰੀਆਂ ਆ ਗਈਆਂ ਨੇ
ਸਹੀ ਗੱਲ ਆ
ਨਿਚੇਕ ਚਿਰ ਕੋਈ ਬੀ ਪੀ ਜਾਂ ਕੋਈ ਸ਼ੂਗਰ ਹੁੰਦੀ ਸੀ ਅੱਜ ਕੱਲ ਤਾਂ ਹਰੇਕ ਨੂੰ ਹੀ ਕੋਈ ਨਾ ਕੋਈ ਪ੍ਰੋਬਲਮ ਹੈ ਕੋਈ ਨਾ ਕੋਈ ਹੈ ਹੀ ਹੈ
ਹੈਗੀ ਹੈਗੀ ਹੈ ਕਿਂਕਿ ਸਾਰੇ ਪੋਲੂਸ਼ਨਣ ਕਰਕੇ ਤਾਂ ਸ਼ੁੱਧ ਹਵਾ ਰਹਿ ਨੀ ਗਈ
ਉਹੀ ਤਾਂ ਇ ਗ ਗੰਦੀ ਹੋਵੇ ਫੇਰ ਕੁਛ ਦੇਖੋ ਖਾਣ ਪੀਣ ਦਾ ਵੀ ਫ਼ਰਕ ਪੈ ਗਿਆ ਅੱਜ ਕੱਲ੍ਹ ਜਿਵੇਂ ਮਿਲਾਵਟੀ ਚੀਜ਼ਾਂ ਆ ਰਹੀਆਂ ਸਾਰੀਆਂ ਉਹ ਵੀ ਤਾਂ ਨੁਕਸਾਨ ਹੀ ਦੇਣੀੀਆਂ ਉਹ ਤਾਂ ਸਿਹਤ ਜ਼ਿਆਦਾ ਖ਼ਰਾਬ ਕਰ ਰਹੀਆਂ ਨੇ
ਸਹੀ ਗੱਲ ਹੈ ਜੀਵ ਜੰਤੂ ਵੀ ਨਸ਼ਰ ਚ ਸਹੀ ਗੱਲ
ਕਿਵੇਂ ਵੱਡੀ ਗੱਲ ਬਣ ਜਾਂਦੀ ਹੈ ਟੀਕਾ ਲਗਾ ਦਿੰਦੇ ਨੇ ਉਹਦੇ ਚ ਕਿਵੇਂ ਮਿਲਾਵਟ ਹੀ ਹੋ ਰਹੀ ਹੈ
ਉਹੀ ਕਹਿ ਰਹੇ ਜੀਵ ਜੰਤੂ ਨਸਲਾਂ ਉਹਨਾਂ ਦੀ ਵੀ ਖ਼ਤਰੇ ਚ ਹੈ ਇਹਨਾਂ ਕਰਕੇ
ਹਾਂ ਉਹ ਤਾਂ ਹੈ ਹੀ ਹੈ ਉਹਨਾਂ ਦੇ ਦੇਖੋ ਜੰਗਲ
ਇਨਸਾਨ ਹੀ ਇਕੱਲਾ ਨਹੀਂ ਹੈ ਨਾ ਹਾਂ
ਜੰਗਲ ਵਗੈਰਾ ਕੱਟ ਕੇ ਕੱਢ ਕੇ ਮਕਾਨ ਬਣਾ ਲਏ ਉਹ ਵੀ ਜਾਰੇ ਕਿੱਥੇ ਜਾਣਾ ਉਹ ਫੇਰ ਹੁਣ ਅ ਕਹਿ
ਵੀ ਹਵਾ ਚ ਜਿਹੜਾ ਪ੍ਰਦੂਸ਼ਣ ਫੈਲਿਆ ਜਾ ਰਿਹਾ ਹੈ ਉਹ ਫੈਕਟਰੀਆਂ ਅੱਜ ਕੱਲ੍ਹ ਕਿੰਨੀਆਂ ਨੇ ਜਿਹਨਾਂ ਕਰਕੇ ਮਤਲਬ ਵਾਹਨ ਇੰਨੇ ਹੈ ਧੂ ਜਿਹਨਾਂ ਕਰਕੇ ਧੂਏ ਜ਼ਹਿਰੀਲੇ ਹੋ ਰਹੇ ਹੈ।
ਹਾਂ ਉਹ ਤਾਂ ਹੈ ਹੀ। ਕੀ ਕਹਿ ਸਕਦਾ ਬੰਦਾ ਪਾਣੀ ਤੇ ਪਾਣੀ ਗੰਦਾ ਹੋ ਰਿਹਾ ਹੈ। ਹਵਾ ਤੇ ਹਵਾ ਗੰਦ ਦੀ ਹੋ ਰਹੀ ਹੈ ਧਰਤੀ ਤੇ ਧਰਤੀ ਗੰਦੀ ਹੋ ਰਹੀ ਹੈ। ਅੱਜ ਕੱਲ੍ਹ ਦੇਖੋ ਕਿੰਨਾ ਇੱਧਰ ਕੂੜਾ ਕਰਕਟ ਵੱਧ ਗਿਆ ਇੰਨਾ ਲੋਕ ਜ ਥੇ ਦੇਖਦੇ ਉਥੇ ਹੀ ਸੁੱਟ ਜਾਂਦੇ ਨੇ ਹੁਣ ਤੁਸੀਂ ਮੰਨੋਗੇ ਕੂੜੇ ਦੇ ਇੰਝ ਟੇਰ ਲੱਗੇ ਹੋਏ ਨੇ ਜਿਵੇਂ ਬੰਦਾ ਕਹਿੰਦਾ ਪਤਾ ਨੀ ਕੀ ਹੈ। ਇੰਨਾ ਬੁਰਾ ਹਾਲ ਏ ਜਿਹੜਾ ਜਿੱਥੇ ਦੇਖਦਾ ਉੱਥੇ ਕੂੜਾ ਸੱਟ ਜੇਗਾ ਇਹ ਗ਼ਲਤ ਹੈ ਨਾ।
ਬਹੁਤ ਗਲਤ ਹ।
ਨਾਲ ਕਰੋ ਉਹਦਾ ਕੁਛ ਯੂਜ ਕਰੋ ਉਹਦਾ ਕੋਈ ਕੰਮ ਆਏ ਜਿਹੜਾ ਖਾਦ-ਖੂਦ ਬਣ ਸਕੇ। ਨਾ ਲੋਕਾਂ ਨੂੰ ਤਾਂ ਜਿੱਥੇ ਹੁੰਦਾ ਓ ਬੋਰੀਆਂ ਸੱਟ ਦੇਣਗੇ ਕੁੱਛ ਸੱਟ ਦੇਣਗੇ ਗੰਦ।
ਸਹੀ ਗੱਲ ਹੈ ਫੈਕਟਰੀਆਂ ਚ ਵੀ ਕੂੜਾ ਕਟਕਟ ਹੁੰਦਾ ਉਹਦੇ ਰਾਇਨਿੰ ਪਦਾਰਥ ਬਣਦੇ ਜਾ ਰਹੇ ਹੈ ਜਿਹਦੇ ਕਰਕੇ ਬਿਮਾਰੀਆਂ ਵਧ ਧੀ ਜਾ ਰਹੀਆਂ। ਸਭ ਤੋਂ ਜ਼ਿਆਦਾ ਜੀਵ, ਜੰਤੂ ਮ ਚੀਆਂ ਤੇ ਸਭ ਤੋਂ ਜ਼ਿਆਦਾ ਅਸਰ ਹੋ ਰਿਹਾ। ਉਹਨਾਂ ਚ ਪੀਣ ਪਾਣੀ ਵਿਚਾਰੇ ਜਿਹੜਾ ਪਾਣੀ ਪੀ ਰਹੇ ਹੈ ਜਿਨੇ ਕਿ ਮੱਛੀ ਦਾ ਬਿਨਾਂ ਨੀ ਜੀ ਨਹੀਂ ਸਕ
ਹਾਂਜੀ ਉਹ ਤਾਂ ਇਹੀ ਹੈ ਜਿਹੜੇ ਹਾਂ ਪਾਣੀ ਵਾਲੇ ਜਾਨਵਰ ਆਪ ਉਹਨਾਂ ਲਈ ਪਾਣੀ ਜ਼ਰੂਰੀ ਹੈ।
ਸਹੀ ਗੱਲ ਹੈ ਬਹੁਤ ਬੁਰਾ ਹਾਲ ਹੋ ਰਹੇ ਹੈ ਖੇਤੀਬਾੜੀ ਵੀ ਕੀਟਨਾਸ਼ਕ ਚੀ ਜਾਂ ਪਲਾਸਟਿਕ ਦੀਆਂ ਚੀਜ਼ਾਂ ਵਰਤੀ ਜਾ ਰਹੀਆਂ ਨੇ। ਜਿੰਨਾ ਕਰਕੇ ਪੁਰਲੂਸ਼ਣ ਵੱਧੀ ਜਾਂਦਾ
ਉਹ ਤਾਂ ਹੈ ਹੀ ਹੈ ਪਲਾਸਟਿਕ ਕਿੰਨਾ ਨੁਕਸਾਨ ਦਿੰਦਾ ਹੈ। ਸਿਹਤ ਲਈ ਆਪ ਲੋ ਉਹ ਦੇਖੋ ਕਰਦੇ ਆ ਓਵਨ ਵਿੱਚ ਪਲਾਸਟਿਕ ਦੀਆਂ ਚੀਜ਼ਾਂ ਰੱਖਦੇ ਆ ਉਹ ਹੋਰ ਜਿਹਾ ਬਣ ਰਿਹਾ ਹੋਰ ਜ ਹਾਂ ਜਹਿਰੀ ਮਾਰੇ ਜਹਿਰੀਲਾ ਕੰਮ ਹੀ ਕਰਦਾ ਉਹ ਤਾਂ
ਧਰਤੀ ਤੇ ਜ਼ਹਿਰ ਬਣਦਾ ਜਾ ਰਿਹਾ। ਬਣਦਾ ਜਾ ਰਿਹਾ। ਤੇ ਸਾਡੇ ਚਾਈਨੀਜ਼ ਪਦਾਰਥ ਸਾਲ ਚੀਜ਼ਾਂ ਤੇ ਗ਼ਲਤ ਅਸਰ ਹੋਈ ਜਾ ਰਿਹਾ ਉਹਨਾਂ ਤੋਂ
ਸਾਰੇ ਦੇ ਰਹੇ ਨੇ। ਉਹ ਨੁਕਸਾਨ ਦੇ ਨੇ ਫਿਰ ਉਹ ਵੀ ਬਿਮਾਰੀਆਂ ਦੇ ਰੂਪ ਵਿੱਚ ਆ ਰਹੇ ਨੇ।
ਬਿਮਾਰੀਆਂ ਦੇ ਰੂਪ ਚ ਆਈ ਜਾਂਦੇ ਆ ਬਿਲਕੁਲ ਸਹੀ ਗੱਲ ਹੈ। ਜਦੋਂ ਆਪਾਂ ਹੁਣ ਅੱਜ ਕੱਲ ਦੇ ਵਾਹਨ ਹੈ ਕਿੱਡੇ ਬਾਈਕਾਂ ਕਿੜ ਮਤਲਬ ਅਲੱਗ ਅਲੱਗ ਤਰ੍ਹਾਂ ਦੀਆਂ ਬਾਈਕਾਂ ਤੇ ਜਿਹਨਾਂ ਦੇ ਵਿੱਚ ਓ ਸਾਊਂਡ ਨੇ ਜਿਹਨਾਂ ਕਰਕੇ ਆਪਾਂ ਨੂੰ ਮਤਲਬ ਇਹਨਾਂ ਦੇ ਉਹਨਾਂ ਦਾ ਵੀ ਉਪਯੋਗ
ਹਾਂ ਹਾਂ ਬੈਟਰੀ ਵਾਲੀਆ ਜਿਵੇਂ ਚੱਲ ਰਹੀ ਅੱਜ ਕੱਲ ਹਾਂ।
ਉਹ ਆਦੇ ਇੱਕ ਵਾਹਨ ਜਿੰਨੇ ਜੀਅ ਹੈ ਓਨੇ ਵਾਹਨ ਹੈ।
ਹਾਂਜੀ ਉਹ ਤਾਂ ਹੈ ਉਹੀ ਹੈ। ਨਾ ਮਗਰ ਇਹ ਹੈ ਨਾ ਹਰੇਕ ਚੀਜ਼ ਦਾ ਹੀ ਨੁਕਸਾਨ ਹੈਗਾ ਹੈ। ਜੇ ਫਾਇਦਾ ਹੈ ਨੁਕਸਾਨ ਵੀ ਤਾਂ ਹੈ ਹੈ ਹੀ ਹੈ ਨਾ।
ਬਿਲਕੁਲ ਬਿਲਕੁਲ
ਬਾਕੀ ਅੱਜ ਕੱਲ੍ਹ ਦੇ ਮੋਬਾਇਲ ਆ ਦੀਆਂ ਜਿਹੜੀਆਂ ਰੇਂਜ ਆ ਰਹੀਆ ਨੇ ਇਹ ਟਾਵਰ ਲੱਗ ਉਹ ਵੀ ਤਾਂ ਨੁਕਸਾਨ ਹੀ ਦੇ ਰਹੇ ਨੇ।
ਲੋਕੀ ਸ਼ੌਕ ਨਾਲ ਲਗਵਾ ਰਹੇ ਹੈ ਇਸ ਕਰਕੇ ਚਲੋ ਪੈਸੇ ਆ ਰਹੇ ਹੈ। ਬਿਲਕੁਲ
ਖ਼ਤਮ ਕਰ ਰਹੇ ਨੇ।
ਹਾਂਜੀ ਬਿਲਕੁਲ। ਇਸ ਲਈ ਕਹਿੰਦੇ ਆ ਨਾ, ਤਾਂਹੀ ਤੇ ਕਹਿੰਦੇ ਆ ਵਧ ਉ ਤੋਂ ਬਾਦ ਪੇੜ ਪੋਦੇ ਲਗਾਓ। ਤੁਸੀਂ ਰੁੱਖ ਲਗਾਓਗੇ ਪਲਾਸਟਿਕ ਦੀ ਵਰਤੋਂ ਘੱਟ ਕਰੋ ਜਿਹੜੇ ਆਪਾਂ ਬ ਆਪਾ ਲਿਆਦੇ ਹਾਂ। ਸਬਜ਼ੀਆਂ ਚ ਪਾ ਕੇ। ਸਬਜ਼ੀਆਂ ਕੋਈ ਚੀਜ਼ ਕੋਈ ਵੀ ਪਲਾ ਆਉਂਦੇ ਲਿਫਾਫੇ ਉਹਨਾਂ ਨੂੰ ਘੱਟ ਯੂਜ ਕਰੋ, ਇਸੇ ਕਰਕੇ ਤਾਂ ਕਹਿੰਦੇ ਨੇ, ਤਾਂ ਹੀ ਉਹਨਾਂ ਦੀ ਆਵਾਜਾਈ ਘੱਟੀ ਗੀ ਤੇ ਦਿਨ ਚ ਹੌਲੀ ਹੌਲੀ ਤਾਂ ਹੀ ਸੁਧਾਰ ਆਏਗਾ। ਕਹਿੰਦੇ ਥੋੜ੍ਹੀ ਥੋੜੀ ਚੀਜ਼ ਤਾਂ ਹੀ ਵੱਡੇ ਕੰਮ ਹੁੰਦੇ ਏ।
ਉਹੀ ਚੀਜ਼ਾਂ ਸੰਭਾਲ ਸੰਭਾਲ ਕੇ ਰੱਖ ਲੈਂਦੇ ਹਾਂ। ਆਪਾ ਕੋਈ ਲਿਫਾਫਾ ਹੁੰਦੈ ਕੋਈ ਡੱਬੀ ਹੁੰਦੀਏ, ਉਹਨੂੰ ਸੰਭਾਲ ਕੇ ਕਿਵੇਂ ਰੱਖ ਲੈਂਦੇ ਹਾਂ। ਆਜੇਗੀ ਇਹ ਨ ਪਤਾ ਕਿ ਸਾਨੂੰ ਖ਼ਰਾਬ ਕਰ ਰਏ।
ਹਾਂ। ਆਪਾਂ ਤਾਂ ਬੜੇ ਸੰਭਾਲ ਕੇ ਰੱਖ।
ਪਹਿਲੇ, ਪਹਿਲੇ ਦੇਖੋ ਲੋਕ ਤਾਂਬੇ ਦੇ ਪੱਤਰ ਯੂਜ ਕਰਦੇ। ਸੀਗੇ ਦਿੰਦੇ ਸੀ ਉਹਨੂੰ ਕਲੀ ਕਰਾਣਾ, ਹਿਸਾਬ ਕਰਨਾ। ਕਿੰਨਾ ਹੁੰਦਾ ਸੀਗਾ, ਕੋਈ ਬਿਮਾਰੀ ਨੀ, ਹੁਣ ਅੱਜ ਕੱਲ੍ਹ ਲੋਕ ਤਾਂਬੇ ਦਾ ਗਿਲਾਸ ਲੈਂਦੇ ਨੇ ਪਾਣੀ ਪੀਣ ਲਈ। ਤੇ ਆਪਾਂ ਕੱਢਦੇ ਤੇ ਨਹੀਂ ਅੱਜ ਕੱਲ ਸਟੀਲ ਚ ਕੀਮਤ ਵੱਧ ਗਈ ਉਹਦੀ।
ਸਹੀ ਗੱਲ ਹੈ। ਪਹਿਲਾਂ ਗੁਰਦੁਆਰਿਆਂ ਚ ਗੁਰਦੁਆਰਿਆਂ ਕੀ ਹੁੰਦਾ ਸੀ, ਲੰਗਰ ਦੇ ਰਹੇ ਸੀ। ਸਟੀਲ ਦੇ ਬਰਤਨ ਚ ਦਿੰਦੇ ਸੀ, ਹੁਣ ਧੋਣ ਦੇ ਨਾ ਕਰਕੇ ਕੇ ਹੁਣ ਦੂਸਰੇ ਦੇ ਬੰਦੇ ਬਣਾਉਣਗੇ। ਦੇਦੇ ਇੱਕ ਬਰਤਨ ਜਿਹੜੇ ਆਪਣੇ ਕਹਿੰਦੇ ਪਲਾਸ ਸਟੀਲ ਦੇ ਬਣੇ ਹੁੰਦੇ ਹੈ ਜਾਂ ਹੁੰਦੇ ਰਬੜ ਦੇ ਹੁੰਦੇ ਹੈ। ਜਿੰਨਾਂ ਕਰਕੇ ਉਹੀ ਆ ਇਕੱਠਾ ਹੁੰਦਾ ਹਾਂ।
ਇਕੱਠੇ ਕਰਕੇ ਫ਼ਿਰ ਆਪਾਂ ਸੁੱਟ
ਹਾਂ ਬਿਲਕੁਲ-ਬਿਲਕੁਲ ਨੁਕਸਾਨ ਹੀ ਹੈ ਬਿਲਕੁਲ। ਬਿਲਕੁਲ-ਬਿਲਕੁਲ, ਨੁਕਸਾਨ ਤਾਂ ਵੱਧਦਾ ਹੀ ਜਾ ਰਿਹਾ। ਹਾਂ।
ਪਲਾਸਟਿਕ ਦੇ ਗਿਲਾਸਾਂ ਵਿੱਚ ਆਪਾਂ ਚਾਹ ਪੀਂਦੇ ਹਾਂ ਜਿਹਵੇ ਡਿਸਪੋਜਲ ਉਹ ਨੁਕਸਾਨ ਦਿੰਦੇ ਨੇ ਵੈਸੇ। ਉਹਨਾਂ ਵਿਚ ਆਪਾਂ ਉੱਤੋਂ ਗਰਮ ਚੀਜ਼ ਪਾ ਦੇਦੇ ਹਾਂ ਉਹ ਨੁਕਸਾਨ ਹੀ ਦੇਣੀ ਹੈ।
ਨੁਕਸਾਨ ਦਿੰਦੇ ਆ ਸਹੀ ਗੱਲ ਹੈ।
ਇਹਦੇ ਨਾਲ ਤਾਂ ਹਜੇ ਗੱਤੇ ਦੇ ਕਾਗਜ਼ ਵਲੇ ਗਿਲਾਸ ਵਰਤੰ, ਤਾਂ ਵੀ ਠੀਕ ਹੈ।
ਹਾਂ ਨਹੀਂ ਸਹੀ, ਜਾਂ ਸਟੀਲ ਦਾ ਗਿਲਾਸ ਹੀ ਪਹਿਲਾਂ ਵਰ
ਹਾਂ ਪਲਾਸਟਿਕ ਦੇ ਗਲਾਸ ਕੱਚ ਦੇ ਕੱਪ
ਕੱਚ ਦਾ ਗਲਾਸ ਹਾਂਜੀ, ਸਹੀ ਗੱਲ ਹੈ-ਸਹੀ ਗੱਲ ਲੋਕੀ ਹੁਣ ਫਰਿਜਾਂ ਤੁਹਾਨੂੰ ਪਤਾ ਫਰਿੱਜਾਂ ਤੋਂ ਬਿਨਾਂ ਤਾਂ ਪਾਣੀ ਪੀਂਦੇ ਹੀ ਨੀ।
ਉਹ ਤਾਂ ਹੈਹੀ, ਵਦ ਘੱਟ ਕਿਸੇ- ਕਿਸੇ ਘਰ ਚ ਹੁੰਦਾ ਉਹ ਤਾਂ ਹੈ ਹੀ ਉਹ ਫਰਿਜ ਨਹੀਂ ਆਉਂਦਾ ਕਹਿਣਗੇ ਪਾਣੀ ਦਾ ਸਵਾਦ ਹੀ ਨਹੀਂ ਆਉਂਦਾ।
ਬਿਲਕੁਲ-ਬਿਲਕੁਲ। ਸਹੀ ਗੱਲ ਹੈ- ਸਹੀ ਗੱਲ ਹੈ, ਆਪਾਂ ਉਹੀ ਆਪਾਂ ਨੂੰ- ਆਪਾਂ ਨੂੰ ਇਹਨਾਂ ਚੀਜ਼ਾਂ ਕਰਕੇੇ ਧੂਏ ਦੇ ਚੀਜ਼ਾਂ ਕਰਕੇ ਨਾ ਆਪਣੇ ਨੂੰ ਸਾਹ ਲੈਣਾ ਔਖਾ ਹੋ ਗਿਆ। ਜਿਹਦੇ ਨਾਲ ਬਿਮਾਰੀਆਂ ਵੀ ਦਿਨ ਬਾ ਦਿਨ ਵਧ
ਫੋਨ ਕਈ ਵਾਰੇ ਜਿਹਦੇ ਉਹ ਸ ਕੱਢਦੇ ਨੇ ਕਿਸਾਨ ਇਹ ਅੱਗ ਲਗਾਉਂਦੇ ਨੇ ਕਿੰਨਾ ਬਾਹਰ ਨਿਕਲਣਾ, ਵੀ ਮੁਸ਼ਕਿਲ ਹੋ ਜਾਂਦਾ।
ਬਹੁਤ ਜ਼ਿਆਦਾ।
ਬਾਹਰ ਨਿਟਲਨੲ ਵੀ ਕਈ ਵਾਰ ਮੁ ਮੁਸ਼ਕਿਲ ਹੋ ਜਾਂਦਾ ਹੈ ਕਿ ਇੰਨਾ ਹੈ ਕਿ ਉਹ ਸਾਹ ਘੁਟਦਾ ਹੈ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਤਾਂ ਵੈਸੇ ਵੀ ਨਿਕਲ ਸਕਦਾ। ਹਾਂ, ਵੈਸੇ ਨਿਕਲ ਸਕਦਾ, ਉਹਦਾ ਵਿਚਾਰਾ ਵੈਸੇ ਹੀ ਪਰੇਸ਼ਾਨ ਹੋ ਜਾਂਦੇ।
ਘਰੇ ਵੀ ਸਾਹ ਲੈਣਾ ਔਖਾ ਹੋ ਜਾਂਦਾ।
ਹਾਂ, ਫੇਿਰ ਅੱਖਾਂ ਵੀ ਸੜਦੀਆਂ ਨੇ ਅੱਖਾਂ ਨੂੰ ਵੀ ਨੁਕਸਾਨ ਹੁੰਦਾ ਹੈ।
ਬਹੁਤ ਮਤਲਬ ਨੁਕਸਾਨਦਾਇਕ ਹੈ। ਖੇਤੀਬਾੜੀ ਪਰ ਤਾਈ ਤਾਂ ਫੇਰ ਹੁਣ ਕੀ ਕਰ ਸਕਦੇ ਹਾਂ ਆਪਹਿਨਾਂ ਦਾ ਹੱਲ ਨਿਕਾਲ ਨੀ ਰਹੇ ਨਾ।
ਉਹੀ ਹੈ ਕੁਛ ਨੀ ਸਮਝ ਆਉਂਦੀ ਕੀ ਕਰੇ ਬੰਦਾ ਉਹ ਵੀ ਨੁਕਸਾਨ ਹੈ ਅੱਖਾਂ ਨੂੰ ਵੀ ਨੁਕਸਾਨ ਹੈ ਸਰੀਰ ਵ ਸਾਹ ਲੈਣਾ ਵੀ ਔਖਾ ਹੈ। ਫੇਰ ਕੀ ਕਈ ਵਾਰ ਅ ਖ਼ਾਰਿਸ਼ ਵਗੈਰਾ
ਬਿਲਕੁਲ ਬਿਮਾਰੀਆਂ ਹੀ ਤਾਂ ਵੱਧਦੀ ਜਾ ਰਹੀਆਂ ਨੇ ਬਿਲਕੁਲ।
ਸਮਝ ਆਉਂਦੀ ਬੰਦਾ ਕੀ ਕਰੇ ਮਗਰ ਇਹ ਨਾ ਹੁਣ ਜਿੰਨਾ ਹੋ ਸਕੇ ਆਪਾਂ ਨੂੰ ਇਹ ਪ੍ਰਦੂਸ਼ਣ ਘਟਾਉਣਾ ਚਾਹੀਦਾ।
ਬਿਲਕੁਲ ਸਹੀ ਗੱਲ ਹੈ ਕੋਈ ਨੀ ਤੁਸੀਂ ਵੀ ਸਾਰਿਆਂ ਨੂੰ ਦੱਸਿਓ ਆਪਣੇ ਫਰੈਂਡ ਸਰਕਲ ਚ ਮੈਂ ਵੀ ਦੱਸਾਂਗੀ ਇਹ ਬਹੁਤ ਜ਼ਰੂਰੀ ਆ ਚੀਜ਼ਾਂ ਚਲੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸਾਈ ਜੀ।